ਹੈਲੋ। ਹੈਲੋ। ਸਤਿ ਸ਼ੀ ਅਕਾਲ ਭੈਣ ਜੀ ਹਾਂਜੀ ਵਧੀਆ ਤੁਸੀਂ
ਬਸ ਵਧੀਆ ਹੋਰ ਕੀ, ਕਰਦੇ ਔ ਤੁਸੀ। ਹਾਂਜੀ ਵਧੀਆ। ਹੋਰ ਸਭ ਵਧੀਆ ਕੀ ਚੱਲਦਾ ਵਾ ਮੇਰਾ ਤੇ ਇਗਜ਼ਾਮ ਹੋਣ ਲੱਗਿਆ ਸੀ।
ਅੱਛਾ-ਅੱਛਾ ਤੁਸੀਂ ਸਟਡੀ ਕਰਦੇ ਹੋ।
ਹਾਂਜੀ,
ਅੱਛਾ-ਅੱਛਾ-ਅੱਛਾ ਹੋਰ ਸੁਣਾਓ। ਠੀਕ ਹੋ।
ਹੋਰ ਸਭ ਵਧੀਆ ਹੋਰ ਤੁਸੀਂ ਦੱਸੋ ਤੁਸੀਂ ਕੀ ਕਰਦੇ ਹੋ ਸਟੱਡੀ ਚ।
ਸਟੱਡੀ ਚ ਕੀ ਨਾਮ ਹੈ ਹਜੇ ਤਾ ਅਸੀ ਬੀ ਏ ਕਰ ਰਹੇ ਹਾ। ਹਾਂਜੀ ਸਕਿੰਡ ਜੀਅਰ ਚੱਲਦਾ ਪ
ਇੰਡੀਅਨ ਅੱਛਾ ਕੀ ਫੈਸਿਲਿਟੀ ਕੀ ਹੈ।
ਹਾਂਜੀ,
ਫੈਸਿਲਿਟੀ ਕੀ ਹੈ। ਬੀਏ ਮਤਲਬ ਉਹ 'ਚ ਫੈਸਿਲਿਟੀ ਕੀ ਹੈ,
ਹਾਂਜੀ ਭੈਣਜੀ ਹੋਰ ਦੱਸੋ ਭੈਣ ਜੀ ਕੀ ਬਣਾਇਆ ਤੁਸੀਂ?
ਕੁਛ ਨੀ ਬਸ ਦਾਲ ਧਰੀ ਸੀ ਦਾਲ ਨੂੰ ਤੜਕਾ ਲਾਉਣ ਜਾਂਦੀ ਸੀ ਅੱਜ ਇਗਜਾਮ ਵੀ ਸੀ ਤੇ ਫੇਰ ਮੈਂ ਕਿਹਾ ਜਲਦੀ ਜਲਦੀ ਤੜਕਾ ਲਾ ਕੇ, ਤੇ ਉਹ ਕਰਲੋ ਫਿਰ ਇਗਜ਼ਾਮ ਦੀ ਪ੍ਰਪਰੇਸ਼ਨ
ਅੱਛਾ ਮੈਂ ਕਹਿੰਦੀ ਸੀ ਸਾਡੇ ਉੱਥੇ ਕੱਪੜੇ ਹੈਗੇ ਨੇ, ਵਧੀਆ ਸੂਟ ਆਏਦੇ ਨੇ
ਹਾਂ ਸ਼ੋਪਿੰਗ ਤੇ ਕਰਦੇ ਰਹਿੰਦੇ ਹਾਂ ਸੂਟ ਤੇ ਬਥੇਰੇ ਆਏਦੇ ਆ।
ਵਰਾਇਟੀ ਫੈਬਰਿਕ ਅੱਛਾ ਹੈਗਾ।
ਹਾਂ ਫੈਬਰਿਕ ਬੜਾ ਵਧੀਆ ਹੈਗਾ ਮੁਰਾਦਾਬਾਦ ਤੇ ਤੁਹਾਨੂੰ ਪਤਾ ਹੀ ਜੇ ਉਹ
ਹੋਰ,
ਕੀ ਕਹਿੰਦੇ ਪ ਉਹ,
ਕੁਛ ਨੀ ਬਸ ਵਧੀਆ
ਫੈਬਰਿਕ ਵਧੀਆ ਹੈਗਾ ਭੈਣ ਜੀ ਮੈਨੂੰ ਇੱਕ ਕੰਮ ਕਰਨਾ ਤੁਸੀਂ ਕੱਲ ਆਓਗੇ ਨਾ ਮੈਨੂੰ ਵੀ ਇਹ ਸਵਾ ਦੇਣਾ ਜਿੱਥੋਂ ਤੁਸੀਂ ਸੂਟ ਸਵਾਉਂਦੇ ਹੋ।
ਹਾਂ ਮੈਂ ਦੱਸਦਾ ਗੀ,
ਹਾਂਜੀ ਮੈਨੂੰ ਪਤਾ ਚੱਲ ਰਿਹਾ ਨਾ ਕਿ ਆਵੇ ਮੈਂ ਫਿਰ ਹੋਰ ਲੈ ਲਾਂਗੀ ਚਾਰ ਪੰਜ ਸੂਟ ਇਕੱਠੇ ਰੱਖ। ਆ ਗਏ ਨਾ ਵਧੀਆ ਵਾਲੇ ਮੇਰੇ ਕੋਲ
ਠੀਕ ਹੈ ਭੈਣ ਜੀ ਮੈਂ ਰੱਖ ਲਾਂਗੀ।
ਹੋਰ ਆ ਵਗੈਰਾ ਠੀਕ ਨਾ ਡੈਡੀ ਬਸ ਵਧੀਆ ਭੈਣ ਜੀ ਬੱਚੇ ਹਾਂਜੀ ਹਾਂਜੀ ਬੱਚੇ ਸਭ ਵਧੀਆ ਲੱਗੇ ਨੇ ਪੜ੍ਹਦੇ ਪਏ ਨੇ ਪੇਪਰ ਆਉਣ ਵਾਲੇ ਨੇ ਨਾ
ਹਾਂ
ਹਾਂਜੀ ਹੋਰ ਸੁਣਾਓ ਤੁਸੀਂ ਕੀ ਕਰਦੇ ਪਏ?
ਬਸ ਕੁਛ ਨਹੀ। ਰੋਟੀ ਹਜੇ ਤੇ ਨਹੀਂ ਖਾਧੀ, ਹਜੇ ਤੜਕਾ ਲਾਉਣ ਚੱਲੇ ਸੀ ਦਾਲ ਨੂੰ।
ਅੱਛਾ ਤੇ ਤੜਕਾ ਕਿੱਦਾਂ ਲਾਉਣ ਦੇ ਹੋ ਭੈਣ ਜੀ ਤੁਸੀਂ।
ਕੁਛ ਨੀ ਬਸ ਤੇਲ ਧਰੀ ਦਾ ਹੁੰਦਾ ਏ। ਫੇਰ ਆਪਾਂ ਉਹ ਕਰ ਦਿੰਨੇ ਆਂ। ਲਸਣ ਤੇ ਜੀਰਾ ਤੇ ਉਹ ਹਿੰਗ ਪਾ ਕੇ ਪਿਆਜ ਭੁੰਨ ਕੇ ਵਧੀਆ ਤਰ੍ਹਾਂ
ਅੱਛਾ ਅੱਛਾ
ਪਿਆਜ ਪੁਣਗੇ ਅੱਛੀ ਤਰਹਾ ਫੇਰ ਟਮਾਟਰ ਪਾਈਦਾ ਹੁੰਦਾ ਏ ਥੋੜਾ ਸਾ ਹਲਕੀ ਛਿੱਟਾ ਪਾਓ ਵਧੀਆ ਤੜਕਾ ਲਾਉਣ ਲਈ ਉਹਦੀ ਪਾਣੀ ਦੀ ਸ਼ਿਟਾ ਪਾਓ। ਹਾਂ
ਅੱਛਾ
ਹਾਂਜੀ ਹੋਰ ਤੁਸੀਂ ਦ
ਬਸ ਬਸ ਹਾਂਜੀ ਆਲੂ ਬਣਾਉਣ ਲਗੀ ਸੀ ਸੁੱਕੇ।
ਟਾਈਮ ਤੇ ਵੇਖ ਲਓ ਉੱਠੋ ਹੂਨ
ਹੋਰ ਬਸ ਵਧੀਆ ਭੈਣ ਜੀ। ਤੁਸੀਂ ਸੁਣਾਓ ਹਾਂਜੀ ਜੀ ਆਲੂ ਬਣਾਣ ਲੱਗੇ ਸੀ, ਮੰਮੀ ਵਗੈਰਾ ਕਹਿੰਦੇ ਲਸਣ ਵਾਲੇ ਆਲੂ ਖਾਣੇ ਨੇ, ਅੱਜ ਲਸਣ ਆਲੇ ਆਲੂ ਤੁੜਕ ਦੋ। ਹਾਂਜੀ, ਹਾਂਜੀ ਉਬ ਉਬਾਲ ਕੇ ਆਏ ਆਂ, ਹੁਣ ਪਹਿਲਾ ਤਾਂ ਆਲੂ ਛਿਲਾਂਗੇ ਠੰਡੇ ਹੋਏਂਗੇ। ਫੇਰ ਲਸਣ-ਲੁਸਣ ਕੱਟਾਂਗੇ, ਟਮਾਟਰ ਕੱਟਾਂਗੇ।
ਚਲੋ ਵਧੀਆ ਕੰਮ ਚ ਲੱਗੇ ਰਹੋ, ਚੰਗੀ ਗੱਲ ਏ।
ਹਾਂਜੀ ਗਰਮ ਗਰਮ ਰੋਟੀ ਟੀਆਂ ਨਾਲ, ਫੇਰ ਪਾਸੇ ਬੰਦੇ ਰਹਿੰਗੇ ਨਾਲ- ਨਾਲ ਆਪਾ ਖਾਂਦੇ ਰਹਿਣਗੇ।
ਅੱਛਾ, ਗਰਮ-ਗਰਮ ਹੀ ਖਾਂਦੇ ਹੋਵੋਗੇ।
ਹੋਰ ਕੀ ਸਾਰੇ ਇਕੱਠੇ ਖਾ ਲੈਂਦੇ ਨੇ ਨਾ। ਆਂਦੇ ਨੇ ਤੇ ਇਕੱਠੇ ਬਹਿ ਕੇ ਖਾ ਲੈਂਦੇ ਨੇ। ਬਾਰ-ਵਾਰ ਭੈਣਜੀ ਕਿ ਨਾਮ ਏ, ਇੱਕ ਹੀ ਰੋਟੀ ਦੇਣੀ ਠੰਡੀ ਹੋ ਜਾਂਦੀ ਬਾਰ- ਬਾਰ
ਹਾਂ ਔ ਤਾਂ ਚੰਗਾ ਕੋਈ ਲੱਗਦਾ।
ਹਾਂਜੀ, ਔਇਯੋ ਤੇ।
ਏਨਾ ਥੱਕੇ ਹੁੰਦੇ ਮਰਦ ਸਾਰੇ।
ਥਾਕ ਜਾਂਦੇ ਨੇ ਨਾ। ਫੈਕਟਰੀਆਂ ਚ ਜਾਣਾ, ਕੰਮ ਸਾਭਣਾ ਪੂਰਾ-ਪੂਰਾ ਦਿਨ ਵਰਕਰ ਵੇਖਣਾ। ਵਰਕਰ ਦੇਖਣੇ ਸਭ ਕੁਝ ਜਿੰਮੇਦਾਰੀ ਪੇ ਜਾਂਦੀ ਅੱਜ ਕੱਲ।
ਹਾਂ।
ਹੋਰ ਦੱਸੋ ਭੈਣ ਜੀ ਤੁਸੀਂ ਸਾਡੇ ਘਰ ਠੀਕ ਨੇ ਨਿਆਣੇ-ਬੱਚੇ? ਹੋਰ ਸੁਣਾਔ?
ਹੋਰ ਸਭ ਵਧੀਆ, ਹੋਰ ਤੁਸੀਂ ਸੁਣਾ
ਕਿਤੇ ਘੁੰਮਣ ਫਿਰਨ ਨੀ ਜਾਣਾ?
ਜਾਵਾਂਗੇ ਘੁੰਮਣ, ਜਾਵਾਂਗੇ।
ਕੋਈ ਜਗ੍ਹਾ ਦੱਸੋ, ਬਸ ਵਧੀਆ, ਕੋਈ ਜਗ੍ਹਾ ਦੱਸੋ ਭੈਣ ਜੀ। ਘੁੰਮਣ ਫਿਰਨ ਵਾਲੀ।
ਘੁੰਮਣ ਫਿਰਨ ਵਾਲੀ, ਜੰਮੂ-ਕਸ਼ਮੀਰ ਘੁੰਮ ਆਔ।
ਕੀ ਕਹਿੰਦੇ ਪਹੇ ਹੋ?
ਮੈਂ ਕਿਹਾ ਘੁੰਮ ਆਔ ਕਿੱਥੇ ਵਧੀਆ, ਹਰਿਮੰਦਰ ਸਾਹਿਬ ਚਲੇ ਜਾਓ। ਹਰਿਮੰਦਰ ਸਾਹਿਬ ਚਲੇ ਜਾਓ।
ਹਰਿਮੰਦਰ ਸਾਹਿਬ ਹੁਣੇ ਹੋ ਕੇ ਆਏ ਸੀ ਕੁੱਛ ਦਿਨ ਪਹਿਲੇ ਹੁਣ ਸੋਚਨੇ ਅ ਕਿੱਥੇ ਬਾਹਰ ਦੀ ਜਗ੍ਹਾ ਜਾਈਏ। ਕਸ਼ਮੀਰ-ਨੁਸ਼ਮੀਰ ਜਾਇਏ, ਜਿੱਥੇ ਬਰਫ਼ ਪੈਂਦੀ ਹੋਵੇ, ਗਰਮੀ ਬਥੇਰੀ ਏ।
ਹਾਂ ਔਥੇ ਜਾਓ। ਸਹੀ ਏ, ਇੰਜੋਯ ਕਰੋ ਲਾਈਵ ਨੂੰ ਏ ਈ ਏ। ਆਪਣੇ ਏਮ ਬਣਾਣਾ, ਲਾਈਫ ਨੂੰ ਇੰਜੋਏ ਕਰਨਾ।
ਤੁਸੀਂ ਦੱਸੋ ਕੋਈ ਵਧੀਆ ਜਗ੍ਹਾ ਹੈ? ਤੁਸੀਂ ਤਾਂ ਬੜੀ ਜਗ੍ਹਾ ਜਾਂਦੇ ਰਹਿੰਦੇ ਹੋ।
ਪਤਾ ਹੁੰਦਾ
ਮਹਾਰਾਜ ਜੀ ਦੇ ਘਰ ਜਾਂਦੇ ਹਾਂ ਅਸੀਂ ਤੇ, ਹਰਿਮੰਦਰ ਸਾਹਿਬ, ਹੇਮਕੁੰਟ ਸਾਹਿਬ। ਜਾਨ ਦਾ ਹੈਗਾ ਸੀ ਪਲੈਨ, ਗਏ ਨੀ।
ਥੋੜੀ ਫ ਔਦਾਂ
ਅੱਛਾ, ਅੱਛਾ, ਅੱਛਾ। ਬਾਬੇ ਦਾ ਜਦੋਂ ਬੁਲਾਵਾ ਆਂਦਾ ਤਾਂ ਹੀ ਜਾਯਾ ਜਾਂੰਦਾ ਕਰੋ ਤੇ
ਤੇਹੋਰ
ਹੋਰ, ਭੈਣਜੀ ਵਧੀਆ? ਬਸ ਭੈਣਜੀ ਤੁਹੀ ਸੁਣਾਓ? ਮੈਂ ਤੇ ਕਹਿੰਦੀ ਸੀ ਮੇਰੇ ਵੀ ਬੁਟੀਕ ਤੋਂ ਵਧੀਆ ਸੂਟ ਹਾਂਜੀ, ਵੀਰ ਜੀ, ਆਏ ਨੇ? ਬਸ ਆਉਣ ਵਾਲੇ ਨੇ ਥੋੜੀ ਦੇਰ ਚ।
ਅੱਛਾ।
ਤੁਸੀ, ਮੈਨੂੰ ਕੋਈ ਸੂਟ, ਵਧੀਆ ਸਵਾਉਣੇ ਨੇ। ਜਿਹਦੀ ਫਿਟਿੰਗ- ਵੂਟਿੰਗ ਵਧੀਆ ਹੋ।
ਹਾਂ- ਹਾਂ, ਮੈਂ, ਸੀਦਾਂਗੀ। ਮੈਂ ਵੀ, ਸੀਨੀ ਹੈਗੀ ਹਾਂ।
ਅੱਛਾ- ਅੱਛਾ। ਤੁਸੀ ਵੀ, ਸਟਚਿੰਗ ਕਰਦੇ ਹੋ?
ਜੇ ਮੇ ਕੋਲ ਸਵਾਨਾ ਤੇ, ਮੇਰੇ ਕੋਲ ਸੁਵਾ ਲੈਣ।
ਤੁਹਾਡੇ ਕੋਲ ਸਵਾਲਾਂਗੀ ਮੈਂ। ਮੈਨੂੰ, ਵਧੀਆ, ਚਾਹੀਦੇ ਨੇ ਬੰਦੇ। ਵਧੀਆ ਸੂਟ- ਮੈਂ, ਅੱਗੇ ਵਧਾ ਦਾਂਗੀ ਕੰਮ। ਅੱਗੇ ਸਾਡਾ, ਕੰਮ ਮੈਂ ਵਧਾ ਦਾਂਗੀ। ਹ
ਹਾਂ।
ਹੋਰ ਸੁਣਾਓ, ਭੈਣ ਜੀ ਠੀਕ? ਵਧੀਆ-ਵਧੀਆ, ਹੋਰ ਭੈਣ ਜੀ? ਕੀ ਚੱਲਦਾ ਵੇ ਅੱਜ ਕੱਲ? ਤੁਸੀਂ, ਕਿ ਨਵੇਂ ਪੈਨਾ- ਪੁਨਾਂ ਹੈਗੀਆਂ, ਤੁਡੀਆਂ ਕੋਈ?
ਹੋ ਹੋ
ਭੈਣਾਂ ਹੈਗੀਆਂ ਤੁਹਾਡੀਆਂ? ਬਸ- ਬਸ, ਭੈਣ ਜੀ, ਭੈਣ ਜੀ ਵਧੀਆ। ਤੁਸੀਂ ਦੱਸੋ? ਤੁਹਾਡੀ ਭੈਣਾਂ- ਹੁਣ ਹੈਗੀਆਂ ਨੇ- ਹਾਂਜੀ, ਕੀ ਕਹਿ ਰਹੇ ਹੋ? ਹੈਲੋ, ਹਾਂਜੀ। ਹਾਂਜੀ। ਬਸ ਭੈਣ ਜੀ, ਬਸ, ਠੀਕ- ਠਾਕ ਹੀ ਆ। ਤੁਸੀਂ ਦੱਸੋ ਆਪਣਾ? ਕੀ ਚੱਲਦਾ ਪੇਆ, ਅੱਜ ਕੱਲ? ਸਬਜ਼ੀਆਂ ਕੁੱਛ ਹੈ ਹੀ ਨੀ। ਪਤੋੜ ਲੈ ਕੇ ਆਏ ਆਂ। ਪਤੋੜ, ਬਣਾਉਣੇ ਨੇ।
ਕੀ ਕਰ ਰਿਹਾ?
ਪਤੋੜ ਲੈ ਕੇ ਆਏ ਆ। ਪਤੋੜ, ਬਸ ਜੀ, ਭੈਣ ਜੀ ਬਸ। ਤੁਸੀਂ ਦੱਸੋ, ਆਪਣਾ, ਕੀ ਚੱਲਦਾ ਪੇਆ ਹੈ, ਅੱਜ ਕੱਲ? ਕੁਛ ਨੀ, ਬਸ। ਸਫ਼ਾਈਆਂ ਔਈਆਂ ਕੀਤੀਆਂ ਨੇ। ਚਾਦਰ ਚਾੜੀ ਏ, ਆਏਂਗੇ ਸਾਰੇ ਜਣੇ, ਸੋਏਗੇ ਰੋਟੀ- ਰੁਟੀ ਖਾਏਂਗੇ। ਆਪਣੀ- ਆਪਣੀ, ਜਗਾ ਤੇ, ਬਹਿ ਕੇ, ਫੋਨ ਚਲਾਉਣਾ ਇਹਨਾਂ ਨੇ। ਹਾਂ। ਬਿਸਤਰ- ਉਸਤਰੇ, ਚਾੜੇ ਨੇ। ਇੱਕ ਕੁੜੀ ਹੈ ਇੱਕ ਮੁੰਡਾ। ਬਸ।
ਅੱਛਾ।
ਹਾਂਜੀ- ਹਾਂਜੀ। ਤੁਡੇ ਕਿਨੇ ਹੈ, ਨੇ ਭੈਣ ਜੀ? ਅੱਛਾ- ਅੱਛਾ।
ਹਾਂ-ਹਾਂ, ਪੜਦੇ, ਪਏ ਨੇ। ਸਭ ਬੱਚੇ ਪੜਦੇ, ਪਏ ਨੇ। ਇੱਕ ਟੈਨਥ ਚ ਵੇ। ਇੱਕ ਟਵੈਲਥ ਚ ਹੈ, ਇੱਕ ਗੈਜੂਏਸ਼ਨ। ਦਾ
ਅੱਛਾ-ਅੱਛਾ। ਚਲੋ ਵਧੀਆ ਭੈਣਾ। ਭੈਣ ਜੀ, ਅੱਜ ਕਲ ਦੇ। ਅੱਛਾ-ਅੱਛਾ, ਅੱਜ ਕੱਲ ਦੇ ਪੜਾਈ ਬੜੀ ਜ਼ਰੂਰੀ ਹੈ। ਬੱਚੇ ਬੱਚਿਆਂ ਨੂੰ ਪੜਾਈ ਬਹੁਤ ਜ਼ਰੂਰੀ ਹੈਗੀ ਐਂ। ਹਾਂਜੀ।
ਇੱਕ, ਮੇਰਾ ਛੋਟੇ, ਬੱਚੇ ਦਾ ਉਹ। ਆਈਟੀ, ਦੀ ਮਤਲਬ ਓਦਾ ਏਮ ਹੈਗਾ।
ਅੱਛਾ-ਅੱਛਾ। ਚਲੋ ਵਧੀਆ।
ਹਾਂ।
ਮੈਂ, ਹੋਰ ਦੱਸੋ ਭੈਣ ਜੀ?
ਹੋਰ, ਸਭ ਵਧੀਆ। ਭੈਣ ਜੀ।
ਅੱਛਾ-ਅੱਛਾ, ਬਸ ਭੈਣ ਜੀ, ਮੈਂ ਤੇ, ਠੀਕ ਆ। ਤੁਸੀਂ ਸੁਣਾਓ ਆਪਣਾ? ਘਰ, ਸਭ ਚੰਗਾ,?
ਹੋਰ, ਵਧੀਆ-ਵਧੀਆ ਸਭ ਚੰਗਾ। ਹੋਰ ਸੁਣਾਓ?
ਹਾਂਜੀ। ਠੀਕ ਆ।
ਗੱਲ ਕਰਦੇ